ਹੈਲੋ, ਸਤਿ ਸ਼੍ਰੀ ਅਕਾਲ। ਹੋਰ!
ਹੈਲੋ! ਸਸ ਸ੍ਰੀ ਅਕਾਲ ਅੰਟੀ। ਹਾਂਜੀ, ਸਭ ਵਧੀਆ, ਹਾਂਜੀ।
ਹੋਰ ਕੀ ਹਾਲ ਚਾਲ ਤੁਹਾਡਾ?
ਵਧੀਆ, ਵਧੀਆ ਮੌਸਮ ਦਾ ਕੀ ਹਾਲ ਐ?
ਮੌਸਮ ਇਸ ਟਾਈਮ ਸ਼ਾਮ ਵੇਲੇ ਵਧੀਆ ਹੋ ਰਿਹਾ, ਦੁਪਹਿਰੇ ਤੇ ਬੜੀ ਗਰਮੀ ਸੀ। ਹਾਂ, ਤੇ ਹੋਰ ਤੁਹਾਡੇ ਮੌਸਮ ਕੈਸਾ ਐ?
ਦੁਪਹਿਰੇ ਸਾਡੇ ਨਾ ਬਹੁਤ ਤੇਜ਼ ਤੂਫਾਨ ਆ ਗਿਆ। ਜਦੋਂ ਤੁਸੀਂ ਕਹਿ ਰਹੇ ਹੋ ਨਾ ਗਰਮੀ ਸਾਡੇ ਤੋਂ ਤਾਂ ਹਨੇਰੀ ਆ ਗਈ ਬਹੁਤ ਜ਼ਿਆਦਾ। ਬਾਰਿਸ਼ ਵੀ ਆ ਗਈ ਸੀ। ਹਾਂਜੀ ਤੇ ਹੁਣ ਠੀਕ ਹੋ ਗਿਆ, ਵਧੀਆ ਹੋ ਗਿਆ ਮੌਸਮ, ਹਵਾ ਚੱਲਦੀ ਪਈ ਐ।
ਅੱਛਾ!
ਹੂੰ, ਹੂ। ਪਰ ਉਹੀ ਏ, ਅੰਦਰੇ ਕਮਰਿਆਂ ਵੇਚ ਗਰਮੀ ਏ। ਹੂੰ। ਮੈਂ ਕਹਿਨਾ ਸੀ ਆਂਟੀ ਗਰਮੀ ਚ ਸਾਡੇ ਸਾਰਿਆਂ ਦੇ ਪੇਟ ਖ਼ਰਾਬ ਹੋ ਜਾਂਦੇ ਏ। ਤੇ ਸਾਨੂੰ ਕਿਹੜੀ ਸਬਜ਼ੀਆਂ ਖਣੀਆਂ ਚਾਹੀਦੀਆਂ, ਤੇ ਕਿਹੜੀਆਂ ਨੀ ਖਣੀਆਂ ਚਾਹੀਦੀਆਂ।
ਪਤਾ ਨੀ ਬੇਟੇ ਕਿਉਂ ਹੋ ਜਾਂਦੇ ਨੇ ਆਪਨਾ ਧਿਆਨ ਦੋ, ਅਸੀਂ ਤਾਂ ਬੀ ਅਸੀਂ ਸਬਜ਼ੀਆਂ ਕਿਹਦੇ ਹੀ ਬਣਾਉਂਦੇ ਹੋ।
ਡਰੋ ਚ ਬਨਾਦੇ ਆਪਨਾ ਸਰਸੋਂ ਦੇ ਤੇਲ ਚ
ਹਾਂ, ਅਸੀਂ ਵੀ ਸਰਸੋਂ ਦਾ ਤੇਲ ਤੇ ਦੇਸੀ ਘਿਓ ਇਸਤੇਮਾਲ ਕਰਨੇਆ।
ਅੱਛਾ।
ਹਾਂ।
ਤੇ ਜਿੱਦਾਂ ਹੁਨ ਅਸੀਂ ਪਾਲਕ ਪਨੀਰ ਬਨਾਇਆ ਸੀ, ਓ ਖਾਨ ਤੋਂ ਬਾਅਦ ਸਾਰਿਆਂ ਦੇ ਪੇਟ ਖ਼ਰਾਬ ਹੋਗੇ।
ਅੱਛਾ।
ਤੇ ਏਦਾਂ ਤਾਂ ਨੀ ਕਿ ਪਾਲਕ ਗਰਮ ਕਰਕੇ ਅਸੀਂ ਨੀ ਬਨਾਨੀ ਚਾਹੀਦੀ ਸੀ, ਕਹਿੰਦੇ ਨਾ ਗਰਮ
ਨੀ ਬੇਟੇ ਖਾਈ ਦੇਨੇ ਸਭ ਦੋਖੀ ਖਾਂਦੇ ਹੀ ਨੇ ਪਾਲਕ ਪਨੀਰ ਤੇ ਕੋਈ ਨੁਕਸਾਨ ਤਾਂ ਦਿੰਦਾ ਨੀ ਏ। ਅੱਜ-ਕੱਲ੍ਹ ਵੈਸੇ ਵੀ ਨਾ ਗਰਮੀਆਂ ਚ ਹੋ ਜਾਂਦੇ, ਨਿੰਬੂ ਪਾਨੀ ਪੀਓ। ਹੋਰ ਚੀਜ਼ਾਂ ਪੀਓ ਜਿਸ ਤਾਂ ਹੁਨ ਹੁੰਦੇ ਕਹਿੰਦੇ ਅੰਬ ਖਾਂਨੇ ਆ, ਸਾਡੇ ਦਾਨੇ ਹੋ ਜਾਂਦੇ ਨੇ ਅੰਬ ਤੁਸੀਂ ਹਮੇਸ਼ਾ ਪਾਨੀ ਚ ਪਾਓ, ਸਾਰੀ ਰਾਤ ਪੇ ਰਹੇਦੋ ਪਾਨੀ ਬਦਲਦੇ ਰਹੋ, ਜੇ ਤੁਸੀਂ ਫਰਿੱਜ ਚ ਰੱਖਕੇ ਖਾਓ ਕਦੀ ਅੰਬ ਤੁਹਾਨੂੰ ਸ਼ੂਨ ਨੀ ਦੇਗਾ।
ਅੱਛਾ।
ਹਾਂ।
ਹਾਂ ਤੇ ਗੂੰਦ ਕਤੀਰੇ ਦਾ ਵੀ ਮੈਂ ਸੁਨਿਆ ਵੈਂ।
ਹਾਂ, ਅਸੀਂ ਭਿਉਂਨੇ ਆ, ਗੁੰਦ ਕਿਤੀਰਾ, ਭਿਂਓ ਕੇ ਗਰਮੀਆਂ'ਚ ਗੁ ਤੀਰਾ ਪੀਓ, ਇੱਕ ਉਹ ਸਬਜ਼ਾ ਸ਼ੀਟ ਆਂਦੀ ਐ, ਉਹ ਖਾਓ।
ਅੱਛਾ, ਹੂੰ ਤੇ ਇਹ ਕਿੱਦਾਂ ਬਣਦਾ ਏ, ਗੂੰਦ ਕਤੀਰਾ ਕੀ-ਕੀ ਪਾਂਦੇ ਓ ਤੁਸੀ?
ਕੁਛ ਵੀ ਨੀ ਗੁਣ ਕਤੀਰਾ ਵਿੱਚ ਪਾਤਾ, ਤੁਸੀਂ ਦੁੱਧ'ਚ ਪਾਕੇ ਪੀਲੋ। ਵਿੱਚ ਰੂਹ ਅਫਜਾ ਪਾਓ, ਚੀਨੀ ਘੋਲੋ ਤੇ ਪੀਲੋ।
ਠੀਕ ਐ, ਜ
ਹਾਂ, ਸਈ ਹਾਂ ਨਿੰਬੂ ਦਾ ਨਿੰਬੂ ਪਾਨੀ ਬਨਾਓ ਉ ਚ ਪਾਾਲੋ ਹਾਂਜੀ।
ਹੂੰ। ਨਈ, ਅਸੀਂ ਉੱਦਾਂ ਗਲੂਕੋਸ 'ਤੇ ਲਿਆਂਦਾ ਸਾਨੂੰ ਕਿਸੇ ਨੇ ਦੱਸਿਆ ਸੀ ਪਰ ਓਹ ਮੈਂ ਬਣਾਇਆ ਨੀ ਕਦੀ ਮੈਂ ਕਿਆ ਚਲੋ ਤੁਹਾਨੂੰ ਪੁੱਛਨੀ ਆ।
ਨਈ ਬਸ ਇਹੀਓ ਯੇ ਗਲਾਸ ਚ ਰੱਥ ਵੇਲੇ ਪਓ ਦੋ। ਓਹ ਫੁਲ ਕੇ ਦੁੱਗਨਾ ਹੋ ਜਾਂਦਾ, ਪਯੋਨਾ ਥੋੜਾ ਜਾ ਹੀ।
ਹਾਂ।
ਹਾਂ ਤੇ ਓਹ ਫੇਰ ਤੁਸੀਂ ਦੁੱਧ ਚ ਪਾ ਕੇ ਪੀਓ ਤੁਸੀਂ ਪਾਣੀ ਚ ਨਿੰਬੂ ਪਾਣੀ ਚ।
ਅੱਛਾ, ਅਛਾ।
ਕਿ ਗਰਮੀਆਂ ਚ ਤੇ ਜਿੰਨਾ ਨਿੰਬੂ ਪਾਣੀ ਪੀਓਗੇ ਹਾਜ਼ਮਾ ਰਹੇਗਾ ਅੱਜ ਕੱਲ੍ਹ ਤੇ ਗਰਮੀਆਂ ਚ ਓਣਜੀ ਸੁਨਿ ਦਾ ਕਿਸੇ ਦਾ ਪੇਟ ਖ਼ਰਾਬ ਹੋ ਗਿਆ ਕਿਸੇ ਨੂੰ ਕੁਛ ਹੋ ਗਿਆ।
ਪੇ ਪੇਟ ਹੀ ਤੇ ਖ਼ਰਾਬ ਰਹਿੰਦਾ ਸਾਰਿਆਂ ਦਾ
ਹੂੰ। ਇਹ ਹੈ ਨਾ ਫਲ-ਫਰੂਟ ਖਾਂਦੇ ਹੋ ਨਾ ਜਿਹੜਾ ਉਹਨਾਂ ਨੂੰ ਪਹਿਲੇ ਪਾਣੀ ਪਾ ਦੋ, ਉਹਦੀ ਗਰਮੀ ਕਢ ਦੇਓ ਜੇ ਫਿਰ ਰੱਖ ਦਿਓ, ਫਿਰ ਕਡ ਕੇ ਖਾਓ ਮੈਂ ਤੇ ਇੱਕ-ਇੱਕ, ਦੋ-ਦੋ ਦਿਨ ਤਿੰਨ-ਤਿੰਨ ਦਿਨ ਬਾਦ ਚੀਜ਼ ਖਾਂਨੀ ਹਾਂ।
ਹਾਂ, ਨੀ ਆਹ ਸਹੀ ਹੈ ਏਦਾਂ ਕਰਲਿਆ ਕਰਾਂਗੇ।
ਹੂੰ, ਕਿਉਂਕਿ ਪਤਾ ਕੀ ਆ ਅੱਜ-ਕੱਲ ਇਹ ਲਾਣ ਲੱਗੇ ਨੇ ਟੀਕੇ। ਕੋਈ ਚੀਜ਼, ਨਾਲੇ ਜ਼ਹਿਰ ਮਰ ਗਈ। ਹਾਂ। ਸਬਜ਼ੀਆਂ ਚੰਗੀ ਤਰ੍ਹਾਂ ਧੋਵੋ, ਥੋੜੇ ਦੇਰ ਨਮਕ ਦੇ ਪਾਣੀ ਚ ਪਾ ਕੇ ਸਬਜ਼ੀਆਂ ਧੋ ਕੇ ਵਰਤੋਂ। ਕਿਉਂਕਿ, ਦੇਖੋ ਅੱਜ-ਕੱਲ ਇਹ, ਪਹਿਲੇ ਦੇਖੋ ਹਰ ਸਬਜ਼ੀ ਚ ਕੀੜਾ ਹੁੰਦਾ।
ਹਾਂਜੀ, ਉਈ ਜਿੱਦਾਂ ਬੈਂਗਨ ਬੈਂਗਨ ਵਗੈਰਾ ਸਾਰੇ ਕਹਿੰਦੇ ਇੰਜੈਕਸ਼ਨਾਂ ਨਾਲ ਹੀ ਵੱਡੇ ਹੁੰਦੇ ਆ ਸਾਰੇ। ਇੰਜੈਕਸ਼ਨ ਭਰਦੇ ਆ, ਘੀਏ ਨੂੰ ਹੂੰ।
ਉਹ ਤੇ ਮੈਂ ਕਿਹਾ ਕੀ ਖਾਈਏ ਕੀ ਨਾ ਖਾਈਏ।
ਉਹੀ ਤਾਂ ਘੀਆ, ਤੋਰੀ ਡਾਕਟਰ ਇਹੀ ਦੱਸਦੇ, ਤੇ ਇਹਨਾਂ ਨੂੰ ਇੰਜੈਕਸ਼ਨ ਲੱਗੇ ਹੋਏ ਆ।
ਹਾਂ, ਪਤਾ ਨੀ ਇਹਨਾਂ ਨੇ ਕਿਉਂ ਐਸਾ ਕਰਦੇ ਨੀ ਪਤਾ ਤੁਸੀਂ ਆਪ ਵੀ ਖਾਣਾ, ਜੋ ਦੁਨੀਆਂ ਦਾ ਨਾਸ਼ ਕਰਨ ਲੱਗੇ ਹੋਏ ਆਂ।
ਖਾਣਾ ਤਾਂ ਦੇਖੋ ਸਾਰਿਆਂ ਦੇ ਘਰਾਂ ਵਿੱਚ ਹੀ ਹੈ ਸਬਜ਼ੀਆਂ, ਪਤਾ ਨੀ ਕਿਉਂ ਫਿਰ ਹੂੰ
ਏ ਕਹਿੰਦੇ ਨੇ, ਉਹ ਲਾਦੇ ਨੇ ਜਲਦੀ ਸਬਜ਼ੀ ਵੱਡੀ ਹੋ ਜਾਂਦੀ ਹੈ ਜਲਦੀ ਲੱਗ ਜਾਂਦੀ ਹੈ।
ਹੂੰ। ਫੇਰ ਉਹੀ ਹੈ ਕਿ ਜਿਹਦਾ ਘਰ ਵੱਡਾ ਹੋਵੇ ਥੋੜਾ, ਉਹ ਤੇ ਆਪਣੇ ਘਰ ਹੀ ਸਬਜ਼ੀਆਂ ਲਾਣੀਆਂ ਸੁ ਸ਼ੁਰੂ ਕਰਦੇ, ਕਿਉਂਕਿ ਆਪ ਤਾਂ ਅਸੀਂ ਮਿਲਾਵਟ ਕਰਾਂਗੇ ਨੀ।
ਮੈਂ ਤੇ ਬਾਰ ਲਗਾਈਆਂ ਸੀ ਥੋੜ੍ਹੀ ਬਹੁਤ, ਮੇਰਾ ਫਰਸ਼ ਸੀ। ਉ ਬੱਚਿਆਂ ਨੇ ਫ਼ਰਸ਼ ਖਤਮ ਕਰ ਦਿੱਤਾ, ਹੁਣ ਮੈਂ ਸੋਚਦੀ ਪਈ ਆਂ ਗਮਲੇ ਲਿਆਵਾਂ। ਗਮਲੇ ਲਿਆ ਕੇ ਕੰਮ ਚਲਾਵਾਂ।
ਸਹੀ ਗੱਲ ਹੈ, ਕਿਉਂਕਿ ਆਪ ਤੇ ਖਾਣਾ, ਅਸੀਂ ਆਪਣੇ 'ਚ ਤਾਂ ਕੁਛ ਕਰਾਂਗੇ ਨੀ ਤੇ ਲੋਕਾਂ ਨੇ ਥੋੜ੍ਹਾ ਬਿਜ਼ਨਸ ਜਿਹਾ ਬਣਾ ਲਿਆ ਮਿਲਾਵਟ ਦਾ, ਹਰ ਚੀਜ਼ ਚ ਕਰਨ ਲੱਗ ਗਏ ਆ।
ਹੈਂ, ਹੋਰ ਕੀ ਲਾਣੀਆਂ ਚਾਹੀਦੀਆਂ ਘਰ ਹੀ
ਬਿਲਕੁਲ -ਬਿਲਕੁਲ!
ਮੈਂ ਪਹਿਲੇ ਟਮਾਟਰ ਲਗਾਏ ਹੋਏ ਸੀ, ਤੇ ਉਹਨਾਂ ਨੇ ਬੱਚਿਆਂ ਨੇ ਖੇਤ ਖਤਮ ਕਰ ਛੱਡਿਆ, ਬਣਾਇਆ ਸੀ। ਮੈਂ ਕਿਹਾ, ਹਾਏ ਮੇਰਾ ਤੇ ਬੜਾ ਤੁਸੀਂ ਨੁਕਸਾਨ ਕਰਤਾ।
ਤੇ ਗ੍ਰਾਸ ਵਗੈਰਾ ਲਗਾ ਲਿਆ ਹੋਣਾ ਨਾ ਉਹਨਾਂ ਨੇ
ਨਹੀਂ-ਨਹੀਂ, ਅਸੀਂ ਗ੍ਰਾਸ ਲਗਾਇਆ ਸੀ, ਮੈਂ ਥੋੜ੍ਹਾ ਜਿੰਨਾ ਬਾਊਂਡਰੀ ਖਾਲੀ ਰੱਖੀ ਹੋਈ ਸੀ, ਫੁੱਲ ਲਗਾਏ ਹੋਏ ਸੀ। ਸੀ, ਬੜੇ ਗੁਲਾਬ ਦਾ ਇੰਨਾ ਲੱਗਦਾ ਸੀ ਹਾਂ ਕਿ ਨਾ ਫਿਰ ਛੋਟੇ ਬੱਚੇ ਸੀ ਸਾਡੇ ਘਰ
ਅੱਛਾ-ਅੱਛਾ!
ਉਹ ਨਾ ਕੀ ਕੀੜੇ ਵਿੱਚੋਂ ਨਿਕਲਣ ਲੱਗ ਗਏ ਸੀ। ਪਤਾ ਨੀ ਕਿਸ ਤਰ੍ਹਾਂ ਦੇ ਵੱਡੇ-ਵੱਡੇ ਜਾਨਵਰ ਜੇ ਆਉਣ ਲੱਗ ਗਏ ਸੀ ਵਿੱਚ ਫਿਰ ਬੱਚਿਆਂ ਨੇ ਫਰਸ਼ ਬਣਵਾਤਾ ਸਾਰਾ ਤੇ ਕਮਰਾ ਬਾਰਾਂਡਾ ਵੀ ਬਹੁਤ ਵੱਡਾ ਹੋ ਗਿਆ। ਮਨ ਅਰਮਾਨ ਲੱਗਦਾ ਕਿਸੇ ਦੇ ਘਰ ਪੇੜ ਲੱਗਦੇ ਆ ਤੇ
ੳਹੀ, ਦੇਖ ਕੇ ਹੁੰਦਾ ਨਾ ਕਿ ਆਪਾਂ ਵੀ ਲਗਾਈਏ, ਕਰੀਏ।
ਹੋਰ ਕੀ ਮੈਂ ਹੁਨ ਏਹੀੳ ਸੋਚਦੀ ਹਾਂ, ਗਮਲੇ ਲਿਆਵਾਂ, ਗਮਲੇ ਲਿਆ ਕੇ ਲਾ ਕੇ ਲਗਾਈਏ।
ਹੂੰ, ਸਹੀ ਗੱਲ ਏ, ਸਾਡੇ ਤੇ ਏਦਾਂ ਨਾ ਸਾਡੇ ਏਧਰ ਫਲੈਟ ਬਨੇਆ ਉਨੀ ਜਗਾ ਨੀ ਹੁੰਦੀ। ਤੇ, ਉਸ ਹਸਾਬ ਨਾਲ ਥੋੜੀ ਸਪੇਸ ਅੱਛੀ ਹੋਵੇ ਤਾਂ ੳਥੇ ਹੀ ਲਗਾ ਸਕਦੇ ਆ ਅਸੀ।
ਹਾਂ ਹਾਈ ਜੀ ਏ।
ਪੈਲਾਂ ਲੋਕੀ ਖੇਤਾਂ ਵਿੱਚ ਘਰ ਅਪਣਾ ਘਰ ਦੇ ਬਾਹਰ ਹੀ ਖੇਤ ਹੁੰਦੇ ਸੀ, ਸਭ ਕੁਛ ਅਪਨਾ ਅਪਨੀ ਪੈਦਾਵਾਰ ਜੇੜੀ ਹੁੰਦੀ ਕੱਟ ਕੇ ਲੋਕੀ ਖਾਂਦੇ ਹੀ ਕਰਦੇ ਹੀ।
ਹਾਂ।
ਪਰ ਪੈਲਾਂ ਲੋਕਾਂ ਚ ਹਿਮਤ ਵਾਵਾ ਸੀ, ਹੁਨ ਥੋੜਾ ਲੋਕਾਂ ਚ ਜੋ ਹੈ ੳਹ ਹੋ ਗਿਆ ਵੇ। ਹੂੰ, ਤੇ ਆਂਟੀ ਤੁਸੀ ਕਿੱਧਰ ਰਹਨ ਵਾਲੇ ੳ ਵੈਸੇ? ਤਾਡਾ ਘਰ ਕਿੱਧਰ ਏ?
ੳਥੇ ਮਿਲਦਾ ਦੇ ਵਿੱਚ ਵੈਸੇ ਸਭ ਜਗਾ ਨੇੜੇ ਪੈਂਦੀਏ, ਬਹੁਤ ਅੱਛੀ ਜਗਾ ਵੇ ਹੈਨਾ। ਏ ਜ਼ਰੂਰ ਹੈਗਾ ਕੰਜਸਟਿਡ ਏਰੀਆ ਜਾਦਾ ਹੈਗਾ, ਕਿਉਂਕਿ ਬਿਲਡਿੰਗਾਂ ਬਨ ਗਈਆਂ ਲੋਕਾਂ ਨੇ ਜਗਾ ਸਾਰੀ ਖ਼ਤਮ ਕਰਤੀਆਂ ਨੇ।
ਹਾਂਜੀ।
ਖੁੱਲੀ ਜਗਾ ਤੇ ਕਿਸੇ ਦੇ ਰਈ ਨੀ।
ਨਾ ਤੇ ਸਾਡੇ ਹੈਗਾ ਤਾਂ ਨਜਦੀਕ ਏ ਸਭ ਕੁਛ ਜਿੱਦਾ ਮੈਟਰੋ ਸਟੇਸ਼ਨ ਰੇਲਵੇ ਸਟੇਸ਼ਨ, ਸੈਂਟਰ ਵਿੱਚ ਏ ਮਤਲਬ ਸਾਡਾ ਘਰ ਨਾ।
ਬੋਤ ਵਧੀਆ, ਮੇਰੀ ਪਰਜਾਈ ਸੀ ਨਾ ੳਥੇ ਰੈੰਦੀ ਪਈ ਸੀ ਕਿਰਾਏ ਤੇ, ਅਪਨਾ ਮਕਾਨ ਛਡ ਕੇ ਇੱਥੇ ਈ ਰਹ ਰਹੇ ਸੀ ਤੇ ਮੈਂ ੳਨੂੰ ਕੈ ਰਈ ਤੁਸੀ ਬੜੀ ਗਲਤੀ ਕੀਤੀ ਏ ਤੁਸੀ ਆਪਸ ਜਲਦੀ ੳਥੇ ਚਲੇ ਗਏ ਅਪਣੇ ਮਕਾਨ ਚੀ। ੳਥੋਂ ਹਰ ਜਗਾ ਮਤਲਬ ਤੁਸੀ ਚਲੇ ਜੋ ਚਾਂਦਨੀ ਚੌਕ ਚਲ ਜੋ, ਕਮਲਾ ਨਗਰ ਚਲੇ ਜਾਓ, ਸਾਰੀ ਜਗਾ ਨੇੜੇ ਪੈਂਦੀ ਸੀ। ਸਾ਼ਦਰੇ ਚ ਹਰ ਚੀਜ ਮਿਲ ਜਾਂਦੀ ਸੀ।
ਕੁਛ ਮਿਲ ਜਾਂਦੀ ਸਹੀ ਗੱਲ ਏ, ਪਰ ਮੈਨੂੰ ਲੱਗਦਾ ੳਨਾਂ ਨੂੰ ੳਸ ਟਾਇਮ ਮਿਲਿਆ ਨਈ ਨਾ ਫੇਰ। ਜਿੱਦਾਂ ਨਾ ਥੋੜਾ ਜਿੱਦਾਂ ਤਿੰਨ ਬੇਟੇ ਆ ਸਭ ਵੱਡਾ ਮਿਲਨਾ ਚਾਹੀਦਾ ਸੀ ੳਦੋਂ ਮਿਲਿਆ ਨੀ ਹੋਨਾ ਏਨਾਂ ਨੂੰ ਤੇ
ਨਈ ਨਈ ਵੱਡਾ ਮਿਲ ਗਿਆ ਸੀ ਤੇ ਕਿਸੇ ਨੇ ਮਕਾਨ ਸ਼ਿਫਟ ਕਰਕੇ ੳਥੇ ਲੈਨ ਲੱਗੇ ਸੀ ਤੇ ੳਦੇ ਡੈਡੀ ਹਾਂ ਤੇ ਫੇਰ ਏਨਾਂ ਨੇ ਕੈਆ ੳਨਾਂ ਨੇ ਸਾਈ ਵੀ ਦੇ ਆਏ ਲੈ ਲਈ ੳਦੇ ਡੈਡੀ ਮੰਨੇ ਨਈ ੳਨਾਂ ਨੇ ਫੇਰ ਸ਼ਾਦਰੇ ਚ ਰੈਤਾ ੳਦੇ ਡੈਡੀ ਕੈਂਦੇ ਮੈਂ ਨੀ ਜਾਨਾ ਸਾ਼ਦਰਾ ਛੋੜ ਕੇ।
ਅੰਕਲ ਦਾ ਮਨ ਲੱਗਾ ਹੀ ਏਥੇ ਵੈਸੇ।
ਏਨਾਂ ਨੇ ੳਨਾਂ ਦੀ ਵਜਾ ਨਾਲ ਫਟਾਫਟ ਸਮਾਨ ਚੁੱਕ ਕੇ ਅਪਨੇ ਮਕਾਨ ਚ ਚਲੇ ਗਏ। ਹਾਂ ਕੇ ਬੇ ਏ ੳਥੇ ਚਲੇੇ ਨੇ ਲੋਨੀ ਤਾਂ ਅਸੀ ਵੀ ੳਥੇ ਜਾਨੇ ਆ, ੳ ਗਏ ਨੀ ਏ ਪੋੰਚ ਗਏ।
ਦੱਸ
ਚਲੋ ੳਈ ਐ, ੳਨਾਂ ਦਾ ਮਨ ਈ ਏਥੇ ਲੱਗਾ ਹੋਇਆ ਸੀ ੳਨਾ ਨੂੰ ਸੀ ਮੈਂ ਕਿਤੇ ਹੋਰ ਜਾਨਾ ਈ ਨੀ।
ਹਾਂ ਚਲੋ ਆਪਣੇ ਮਕਾਨ ਚ, ਮੈਂ ਉਹਨਾਂ ਕਹਿੰਦੀ ਪਈ ਹਾਂ ਹੋਰ ਦੇਖ ਉੱਥੇ ਨੇੜੇ ਤੇੜੇ ਜਾਓ, ਕਿਉਂਕੇ ਨਾ ਉੱਥੋਂ ਜਾਣਾ ਬੜਾ ਦੂਰ ਬਹੁਤ ਦੂਰ ਪੈਂਦਾ
ਹਾਂਜੀ ਹਾਂਜੀ
ਹਾਂ ਸਾਦਰਾ ਹੋਇਆ, ਅਸੀ ਮਾਰਪੁਰ ਰਹਿੰਦੇ ਸੀ ਉੱਥੋਂ ਵੀ ਸਭ ਜਗ੍ਹਾਹ ਜਿੱਥੇ ਮਰਜ਼ੀ ਦੋੜ ਜਾਓ
ਹਾਂ
ਹਾਂ
ਚਲੋ ਵਧੀਆ ਵੈ ਤੇ ਹੁਣ ਛੋਟੇ ਵਾਲੇ ਦਾ ਕਦੋਂ ਕਰਨ ਲੱਗੇ ਆ, ਉਹੀ ਤੇ ਹੂ ਮੈਂ ਕਹਿ ਰਹੀ ਆਂ, ਹੁਣ ਤੇ ਛੋਟੇ ਵਾਲੇ ਦਾ ਵੀ ਦੇਖਦੇ ਹੋਣਗੇ ਮੁੰਡੇ ਵਾਸਤੇ
ਹੋਰ ਰੋਟੀ ਪਾਣੀ ਖਾ ਲਈ
ਹਾਂਜੀ ਹਾਂਜੀ ਖਾ ਲਈ ਅਸੀਂ
ਕੀ ਬਣਾਇਆ ਸੀ ਅੱਜ
ਅੱਜ ਛੋਲੇ ਬਣਾਏ ਹੋਏ ਸੀਂ
ਅੱਛਾ ਸੁੱਕੇ ਤਰੀ ਵਾਲੇ
ਨਹੀਂ ਨਹੀਂ ਸੁੱਕੇ, ਸੁੱਕੇ ਪਸੰਦ ਕਰਦੇ ਆ
ਅੱਛਾ
ਪੂੜੀ ਅਚਾਰ ਸੁੱਕੇ ਛੋਲੇ ਇੱਦਾਂ, ਅਸੀਂ ਦੋਨੋਂ ਬਣਾ ਲੈਂਨੇ ਆਂ, ਅੱਧੇ ਅੱਧੇ ਕਰਕੇ ਗਰੇੇਵੀ ਵਾਲੇ ਵੀ ਬਣਾ ਲੈਨੇ ਆਂ, ਸੁੱਕੇ ਵੀ ਬਣਾ ਲੈਨੇ ਆਂ
ਅੱਛਾ
ਹਾਂ ਤੇ ਸੁੱਕੇ ਪੂੜੀ ਨਾਲ ਖਾ ਲੈਂਨੇ ਆਂ, ਗ੍ਰੇਵੀ ਵਾਲੇ ਰੋਟੀ ਨਾ ਖਾ ਲੈਂਨੇ ਆਂ
ਵਧੀਆ, ਇੱਕ ਨਾ ਆਵਾਜ਼ ਆਪਣੇ ਘਰੋਂ, ਆਵਾਜ਼ ਨਾ ਬੜੀ ਮੁਸ਼ਕਿਲ ਸਮਝ ਆਉਂਦੀ ਹੈ
ਹਾਂਜੀ ਹਾਂਜੀ ਹੁਣ ਆ ਹੀ ਆਵਾਜ਼ ਹੂ ਹਾਂਜੀ ਠੀਕ ਹੈ ਆਂਟੀ ਠੀਕ ਹੈ
ਹਾਂਜੀ
ਹਾਂਜੀ ਠੀਕ ਹੈ ਆਂਜੀ ਓਕੇ ਹੈਲੋ
ਸ਼ੈਲਜਾ ਆਪਣੇ ਉੱਧਰੋਂ ਕੱਟੋ ਹੈਲੋ ਫੋਨ ਕੱਟੋ ਉਧਰੋਂ